ਹੂ,,,
ਸਤਿ ਸ੍ਰੀ ਅਕਾਲ ਜੀ
ਹਾਂਜੀ ਹੋਰ ਕੀ ਹਾਲ ਚਾਲ
ਵਧੀਆ ਵਧੀਆ ਜੀ ਤੁਸੀਂ ਸੁਣਾਓ
ਹਾਂਜੀ ਹਾਂਜੀ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਸਿਰ ਧੋ ਕੇ ਹਟਿਆ ਸੀ ਸੰਡੇ ਆ ਨਾ ਕੱਲ
ਅੱਛਾ ਅੱਛਾ ਸੰਡੇ ਨੂੰ ਸਿਰ ਨੀ ਧੁੰਦੇ ਹਉਂਦੇ ਤੁਸੀਂ ਐਤਵਾਰ ਨੂੰ ਹਨਾ
ਨਹੀਂ ਨਹੀਂ ਹਾਂਜੀ ਸੰਡੇ ਨੂੰ ਧੋ ਵੀ ਲਾਦਾ ਪਰ ਸਾਨੂੰ ਸ਼ਨੀਵਾਰ ਰਾਤ ਨੂੰ ਜ਼ਿਆਦਾ ਫਾਇਦਾ ਹੁੰਦਾ।
ਅੱਛਾ ਅੱਛਾ ਠੀਕ ਆ ਠੀਕ ਆ ਠੰਡਕ ਲੈ ਲਈ ਤੁਸੀਂ ਸਿਰ ਚ ਮਤਲਬ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ
ਹੋਰ ਸੁਣਾਓ ਹਾਂਜੀ ਹਾਂਜੀ ਖਾ ਲਈ ਮੈਂ
ਅੱਛਾ ਬਸ ਮੈਂ ਵੀ ਰੋਟੀ ਤੇ ਖਾ ਲਈ ਸੀ। ਤਾਂ ਮੈਂ ਸੋਚ ਰਹੀ ਸੀ ਤੁਹਾਡੇ ਨਾਲ ਗੱਲਬਾਤ ਕਰਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਕੁ ਬਿਮਾਰੀਆਂ ਚੱਲ ਗਈਆਂ ਨੇ ਹਨਾ।
ਹਾਂਜੀ ਹਾਂਜੀ ਇਹ ਤੇ ਹੈ ਬਿਮਾਰੀਆਂ ਬਹੁਤ ਚੱਲੀ ਪਈਆ।
ਬਿਮਾਰੀਆਂ ਦਾ ਕਾਰਨ ਨਹੀਂ ਹੈਗਾ ਕਿ ਆਪਾਂ। ਨਾ ਜਿਹੜਾ ਭੋਜਨ ਹੈਗਾ ਉਹ ਸਾਨੂੰ।
ਹਾਂਜੀ ਹਾਂਜੀ ਹਾਂਜੀ ਹਾਂਜੀ ਇਹੋ ਹੀ ਹੈ।
ਹੋਰ।
ਇਹੋ ਹੀ ਹੈ ਜੀ ਬੱਚੇ ਖਾਂਦੇ ਨੀ ਹੈਗੇ ਘਰ ਦੀਆਂ ਚੀਜ਼ਾਂ। ਉਹ ਬਾਹਰ ਬਾਹਰ ਦੀਆਂ ਚੀਜ਼ਾਂ। ਚੀਜ਼ਾਂ ਖਾਂਦੇ ਹੈਗੇ ਨੇ ਉਹ ਫਿਰ ਚੀਜ਼ਾਂ ਸਹੀ ਨਹੀਂ ਬਣਾਈਆਂ ਹੁੰਦੀਆਂ ਉਹਨਾਂ ਨੇ। ਤੇ ਉਹ ਬੱਚੇ ਬਿਮਾਰ ਪੈ ਜਾਂਦੇ ਹੈਗੇ ਫਿਰ।
ਹਾਂਜੀ ਹਾਂਜੀ ਸਹੀ ਗੱਲ ਹੈ ਅ ਜਿਹੜਾ ਸੰਤੁਲਿਤ ਆਹਾਰ ਹੁੰਦਾ ਹੈ ਨਾ। ਉਹ ਨਾ ਬਹੁਤ ਵਧੀਆ ਹੁੰਦਾ ਤੇ ਸਾਨੂੰ ਸਵਸਥ ਰੱਖਦਾ ਹੈ। ਕਿਉਂਕਿ ਜਿਹੜਾ ਸਾਡਾ ਸੰਤੁਲਿਤ। ਭੋਜਨ ਹੈਗਾ ਉਹ ਸਾਨੂੰ ਬਥੇਰੀ ਚੀਜ਼ਾਂ ਦਿੰਦਾ ਹੈ ਜਿਵੇਂ ਤੁਸੀਂ ਕਹਿ। ਸਕਦੇ ਹੋ ਸਾਨੂੰ ਬੜਾ ਪੋਸ਼ਣ ਦਿੰਦਾ ਹੈ ਪੋਸ਼ਣ ਹੋ ਗਏ ਜਿਵੇਂ ਕਾਰਬੋਹਾਈਡਰੇਟ। ਹੋ ਗਏ ਨੇ। ਪ੍ਰੋਟੀਨ ਹੋ ਗਏ ਆ ਵਿਟਾਮਿਨ ਹੋ ਗਏ ਨੇ ਖਣਿਜ ਲਵਣ ਹੋ ਗਏ ਰੇਸ਼ੇ ਹੋ ਗਏ। ਕਿੰਨੀ ਕੁ ਮਾਤਰਾ ਚ ਸਾਨੂੰ ਕੁਛ ਮ ਇੰਨਾ ਕੁਛ ਮਿਲ ਸਕਦਾ ਹਨਾ।
ਹਾਂਜੀ ਹਾਂਜੀ। ਇਹਦਾ ਮਤਲਬ ਇਹ ਨੀ ਹੈਗਾ ਕਿ ਸਿਰਫ਼ ਪੇਟ ਭਰਨਾ ਹੀ ਪੇਟ ਭਰਨਾ ਵਾ ਹੀ ਮਤਲਬ। ਹੈਗਾ ਠੀਕ ਆ ਪੋਸਟਿਕ ਖਾਣਾ ਵੀ ਜ਼ਰੂਰੀ ਹੈਗਾ।
ਹਾਂਜੀ ਹਾਂਜੀ ਸਹੀ ਆ ਬਿਲਕੁਲ ਸਾਨੂੰ ਪੋਸ਼ਟਿਕ ਭੋਜਨ। ਖਾਣਾ ਬਹੁਤ ਜਰੂਰੀ ਹੈਗਾ ਕਿਉਂਕਿ ਦੇਖੋ ਜਿਹੜੇ ਬਾਹਰ ਦੇ ਆ ਜੰਕ ਫੂਡ ਹੁੰਦੇ। ਨੇ ਆਪਾਂ ਖਾਂਦੇ ਰਹਿੰਦੇ ਹਾਂ ਇਹਦੇ ਨਾਲ ਸਰੀਰ ਨੂੰ ਪੋਸ਼ਣ ਤੇ ਮਿਲਦਾ ਨੀ ਹੈ। ਤੇ ਸਾਡਾ ਸਰੀਰ ਹੋਰ ਖਰਾਬ ਹੁੰਦਾ।
ਹਾਂਜੀ ਆਹ ਬੱਚੇ ਬੱਚੇ ਪੀਜ਼ਾ ਬਰਗਰ ਖਾਂਦੇ ਹੈਗੇ ਆ ਨਿਊਡਲ, ਕੋਲਡ ਡਰਿੰਕਸ। ਬਹੁਤ ਪਸੰਦ ਕਰਦੇ ਆ ਪਰ ਇਹ ਠੀਕ ਨਹੀਂ ਹੈਗਾ ਬੱਚਿਆਂ ਲਈ।
ਸਹੀ ਗੱਲ ਜੀ ਬਿਲਕੁਲ ਕਦੀ ਕਦੀ ਨਾ ਖਾਣਾ। ਠੀਕ ਹੁੰਦਾ ਪਰ ਜੇ ਆਪਾਂ ਰੋਜ਼ ਖਾਈਏ ਤਾਂ ਰੋਜ਼ ਖਾਣਾ ਚੰਗਾ ਨਹੀਂ ਹੈ। ਕਿਉਂਕਿ ਅਸੀਂ ਇਹ ਚੀਜ਼ਾਂ ਅਧਿਕ ਤੇਲ।
ਨਹੀਂ ਆਹ ਸਾਰੀ ਚੀਜ਼ਾਂ ਚ ਬਣਿਆ ਹੋਇਆ ਹੈ ਤਾਂ ਸਾਡੇ ਸਰੀਰ ਨੂੰ ਇੰਨਾ। ਨੁਕਸਾਨ ਦਿੰਦੇ ਆ ਨਾ ਬਿਮਾਰੀਆਂ ਲਗਾਂਦੇ ਆ ਇਹ ਬੱਚੇ ਐ ਗੱਲ। ਅੱਜ ਕੱਲ ਸਮਝਦੇ ਨੀ ਹੈਗੇ ਬੱਚੇ ਤੇ ਬੱਚੇ ਵੱਡੇ ਵੀ ਅੱਜ ਕੱਲ੍ਹ ਇਹ ਗੱਲ ਨੀ ਸਮਝ।
ਤੇ ਹਨੂ ਕੀ ਕੀ ਫਿਰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਵਾ।
ਸਾਨੂੰ ਤੇ ਨਾ ਆਪਨੇ ਭੋਜਨ ਚ ਦੇਖੋ ਚੰਗੀ ਚੀਜ਼ਾਂ ਸ਼ਾਮਿਲ ਕਰਨੀ ਚਾਹੀਦੀ ਹੈ ਜਿਵੇਂ ਹੋ ਗਿਆ। ਸਾਨੂੰ ਜ਼ਿਆਦਾ ਤੋਂ ਜਿਆਦਾ ਦਾਲਾਂ ਦਾਲੇ ਖਾਨੀ ਚਾਹੀਦੀ ਹੈ ਕਿੰਨੀ ਦਾਲਾਂ ਨੇ ਕਿੰਨੀ‌। ਪ੍ਰਕਾਰ ਦੀ ਦਾਲਾਂ ਹੈਗੀਆਂ ਨੇ ਹਨਾ ਹਰੀ ਹਰੀ ਪੀਲੀ ਨੀਲੀ। ਸਾਰੀ ਦਾਲਾਂ ਨੇ ਸਾਨੂੰ ਦਾਲਾਂ ਖਾਨੀ ਚਾਹੀਦੀ ਏ ਸਾਨੂੰ ਦੁੱਧ, ਦਹੀਂ। ਹਰੀ ਸਬਜ਼ੀਆਂ ਹੋ ਗਈ। ਮੌਸੰਮੀ ਵਾਲਾ ਫਲ ਹੋ ਗਿਆ ਠੀਕ ਆ ਸਾਬੁਤ ਅਨਾਰ ਹੋ ਗਿਆ, ਅਨਾਜ ਹੋ ਗਿਆ ਗਏ ਠੀਕਾ ਸੁੱਕੇ ਮੇਵੇ ਹੋ ਗਏ ਜਿਵੇਂ ਉਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੈਨੇ ਚਾਹੀਦੇ ਜਿਹੜਾ ਸਾਡੇ ਸ਼ਰੀਰ ਨੂੰ ਪੋਸ਼ਨ ਦਵੇ।
ਹਾਂਜੀ।
ਤੇ ਕਈ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਨਾਸ਼ਤਾ ਹੀ ਨਹੀਂ ਕਰਦੇ ਸਵੇਰੇ ਉਹ ਛੱਡਣਾ ਠੀਕ ਹੈਗਾ ਵਾ।
ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਨਾਸ਼ਤਾ ਤੇ ਮੈਂ ਕੈਹਨੀ ਆ ਸਾਨੂੰ ਵੱਧ ਤੋਂ ਵੱਧ ਮਤਲਬ ਕਿ ਤਹਾਨੂੰ ਹੈਵੀ ਭਾਰੀ ਨਸ਼ਤਾ ਕਰਨਾ ਚਾਹੀਦਾ ਕਿਓਂਕਿ ਕਹਿੰਦੇ ਆ ਜਿਹੜਾ ਨਾਸ਼ਤਾ ਤਾਂ ਹੈ ਨਾ ਉਹ ਤੁਹਾਨੂੰ ਇੱਕ ਰਾਜੇ ਦੇ ਮਤਲਬ ਜਿਵੇਂ ਇੱਕ ਰਾਜਾ ਹੁੰਦਾ ਨਾ ਰਾਜੇ ਦੇ ਹਿਸਾਬ ਨਾਲ ਤੁਹਾਨੂੰ ਇੱਕ ਰੋਤਿ ਖਾਨੀ ਚਾਹੀਦੀ ਏ
ਹਾਂਜੀ ਹਾਂਜੀ ਹਾਂਜੀ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਅਐ ਇਹਦੇ ਨਾਲ ਨਾਲ
ਹਾਂਜੀ ਹਾਂਜੀ ਪਾਣੀ ਪੀਣਾ ਵੀ ਬਹੋਤ ਜ਼ਰੂਰੀ ਹੈਗਾ ਕਿਉਂਕਿ ਦੇਖੋ ਜਿਹੜਾ ਨਾਸ਼ਤਾ ਏ ਓਹ ਸਾਨੂੰ ਪੂਰੇ ਦਿਨ ਕੰਮ ਕਰਨ ਦੀ ਸ਼ਕਤੀ ਦਿੰਦਾ ਹੈਨਾ ਤੇ ਨਾਲ ਨਾਲ ਪਾਣੀ ਵੀ ਸਾਨੂੰ ਪੀਨਾ ਚਾਹੀਦਾ ਕਿਉਂਕਿ ਜੇ ਸਾਡੇ ਸ਼ਰੀਰ ਚ ਦੇਖੋ ਪਾਣੀ ਦੀ ਕਮੀ ਹੋਜੇਗੀ ਤਾ ਪਾਚਨ ਨੀ ਹੋਏਗਾ ਤੇ ਪਾਣੀ ਨਾਲ ਹੀ ਪਾਚਨ ਹੂਂਦੈ ਪਾਚਨ ਵੀ ਕਰਨਾ ਜ਼ਰੂਰੀ ਹੁੰਦੈ ਹਨਾ ਤਾਂ ਦੋਨੋ ਚੀਜ਼ਾਂ ਬੜੀ ਜ਼ਰੂਰੀ ਏ ਸਵੇਰ ਦਾ ਨਾਸ਼ਤਾ ਵੀ ਤੇ ਗਰਮੀ ਦੇ ਮੌਸਮ ਤੇ ਟਾਈਮ ਟੂ ਟਾਈਮ ਸਾਨੂੰ ਪਾਣੀ ਪੀਣਾ ਚਾਹੀਦਾ ਮਤਲਬ ਇੱਕ ਦਿਨ ਚ ਤੁਸੀ ਮੰਨ ਲਓ ਸਾਨੂੰ ਅੱਠ ਤ ਨੌ ਲੀਟਰ ਪਾਣੀ ਤਾਂ ਪੀਣਾ ਹੀ ਚਾਹੀਦੈ।
ਹਾਂਜੀ ਇਹਦੇ ਨਾਲ ਨਾਲ ਸਾਨੂੰ ਤੇ ਕਸਰਤ ਵੀ ਪੂਰੀ ਕਰਨੀ ਚਾਹੀਦੀ ਨੀਂਦ ਵੀ ਪੂਰੀ ਤੇ ਸਫ਼ਾਈ ਵੀ ਆਪਣੀ ਪੂਰੀ ਰੱਖਣੀ ਚਾਹੀਦੀ ਆ ਵੀ ਜੇ ਬਾਅਦ ਚ ਸਾਨੂੰ ਕੋਈ ਓਹ ਪ੍ਰੋਬਲਮ ਨਾ ਆਵੇ ਹਾਂਜੀ ਹਾਂਜੀ
ਗੁਲ ਸਹੀ ਗੱਲ ਐ ਸਾਨੂੰ ਨੀਂਦ ਵੀ ਬਿਲਕੁਲ ਪੂਰੀ ਲੈਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਨੀਂਦ ਨਹੀਂ ਲਾਂਗੇ ਸੰਤੁਲਿਤ ਆਹਾਰ ਨਾਲ ਸਾਨੂੰ ਨੀਂਦ ਵੀ ਜ਼ਰੂਰੀ ਏ ਜਿੰਨੀ ਸਾਡੀ ਪੂਰੀ ਨਹੀਂ ਹੋਏਗੀ ਕੀ ਹੋਊਗਾ ਸਾਨੂੰ ਕੰਬੋਜ ਹੈਨਾ ਸਾਡਾ ਸ਼ਰੀਰ ਖਰਾਬ ਹੋਜਏਗਾ। ਸਾਨੂੰ ਜਲਦੀ ਛ ਥਕਾਨ ਮਹਿਸੂਸ ਹੋਏਗੀ ਕਈ ਤਾਰੀ ਕਈ ਤਰ੍ਹਾਂ ਦੀ ਸਾਨੂੰ ਬਿਮਾਰੀਆਂ ਲੱਗ ਜੇਗੀ ਤਾਂ ਉਹ ਗੱਲ ਵੀ ਠੀਕ ਨੀ ਹੈਗੀ।
ਹਾਂਜੀ ਹਾਂਜੀ ਹਾਂਜੀ ਹੁਨ ਹੁਨ ਮੈਨੂੰ ਸਮਝ ਆਇਆ ਵਾ ਵੀ ਤੰਦਰੁਸਤ ਜੀਵਨ ਕਿੰਨਾ ਮਤਲਬ ਵਧੀਆ ਹੈਗਾ ਹਾਡੇ ਲਈ ਸਾਡੇ ਜੀਵਨ ਚ ਕਿੰਨਾ ਮਹੱਤਵਪੂਰਨ ਤੰਦਰੁਸਤੀ ਦਾ
ਬਹੋਤ ਜੀ ਬਹੋਤ ਮਹਿ ਮਹੱਤਵਪੂਰਨ ਹੈ, ਸਾਡੇ ਜੀਵਨ ਚ ਨਾ ਤੰਦਰੁਸਤੀ ਦਾ ਬਹੁਤ ਮਹੱਤਵਪੂਰਨ ਹੈ, ਸਾਨੂੰ ਸਵਾਦ ਦੇ ਨਾਲ ਨਾਲ ਨਾ ਪੋਸ਼ਣ ਦਾ ਵੀ ਧਿਆਨ ਰੱਖਣਾ ਚਾਹੀਦਾ, ਸਾਨੂੰ ਇਹ ਨੀ ਦੇਖਣਾ ਚਾਹੀਦਾ, ਸਿਰਫ ਕਿ ਆਪਾ ਆਪਣੇ ਸਵਾਦ ਲਈ ਜੀਭ ਦੀ ਸਵਾਦ ਲਈ ਚੀਜ਼ਾਂ ਖਾਈਏ ਬਾਹਰ ਦੀ ਚੌਮਮੀਨ ਬਰਗਰ ਨਹੀਂ ਸਾਨੂੰ ਆਹ ਵੀ ਦੇਖ ਚਾਹੀਦਾ ਸਾਨੂੰ ਉਹ ਚੀਜ਼ਾਂ ਵੀ ਖਾਣੀ ਆ, ਜਿਹੜੀ ਸਾਡੇ ਸ਼ਰੀਰ ਨੂੰ ਲੱਗੇ ਸ ਜਿਹੜੀ ਸਾਡੇ ਸਰੀਰ ਨੂੰ ਤਾਕਤ ਦਵੇ ਹੈ ਨਾ।
ਹਾਂਜੀ ਹਾਂਜੀ ਮੈਂ ਤੇ ਅੱਜ ਤੋਂ ਜੰਕ ਫੂਡ ਘੱਟ ਖਾਣਾ ਸ਼ੁਰੂ ਕਰ ਦੇਣਾ ਘਰ ਦਾ ਪੌਸ਼ਟਿਕ ਭੋਜਨ ਜ਼ਿਆਦਾ ਹੀ ਖਾਵਾਂਗਾ
ਕਿ ਮੈਂ ਤੇ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣਾ ਚਾਉਂਨਾ ਵਾਂ।
ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੋਚਿਆ, ਨਾਲੇ ਮੈਂ ਵੀ ਆਪਣੇ ਪਰਿਵਾਰ ਪਰਿਵਾਰ ਤੇ ਦੋਸਤਾਂ ਨੂੰ ਆਹੀ ਕਹਿਨੀ ਆ, ਕਿ ਤੁਸੀਂ ਸੰਤੁਲਿਤ ਭੋਜਨ ਖਾਓ ਕਿਉਂ ਕਿ ਜਿਹੜਾ ਮਹੱਤਵ ਸੰਤੁਲਿਤ ਭੋਜਨ ਦਾ ਹੈਗਾ ਨਾ, ਉਹ ਕਿਸੇ ਵੀ ਚੀਜ਼ ਦਾ ਨਹੀਂ ਹੈਗਾ।
ਹਾਂਜੀ ਤੰਦਰੁਸਤ ਸਰੀਰ ਹੋਊਗਾ, ਤੇ ਤਾਂ ਹੀ ਆਡਾ ਅੱਗੇ ਆ ਹੀ ਕੰਮ ਕਰ ਸਕਾਂਗੇ, ਜੇ ਤੰਦਰੁਸਤ ਸਰੀਰ ਹੀ ਤੁਹਾਡਾ ਤੰਦਰੁਸਤ ਨਹੀਂ ਹੈਗਾ। ਫਿਰ ਅਸੀਂ ਕੀ ਕਰ ਸਕਾਂਗੇ, ਕੁਛ ਵੀ ਨਹੀਂ।
ਸਹੀ ਗੱਲ ਹੈ ਜੀ, ਜੇ ਸਾਡਾ ਸ਼ਰੀਰ ਨੀ ਤੰਦਰੁਸਤ ਤੇ ਮਨ ਨੀ ਤੰਦਰੁਸਤ ਦਿਮਾਗ ਨੀ ਸਾ ਤੰਦਰੁਸਤ ਹੈਨਾ, ਤੇ ਤੰਦਰੁਸਤ ਹੋਣਾ ਬੜਾ ਜ਼ਰੂਰੀ ਹੈ ਤੇ ਉਹ ਸਾਰਾ ਕੁਛ ਇੱਕ ਸੰਤੁਲਿਤ ਭੋਜਨ ਤੋਂ ਹੀ ਮਿਲੇਗਾ ਸਾਨੂੰ। ਠੀਕ ਆ ਸਾਨੂੰ ਸਾਰਿਆਂ ਨੂੰ ਮੈਂ ਕਹਿਨੀ ਆ ਇੱਕ ਕਲਪ ਵੀ ਲੈਣਾ ਚਾਹੀਦਾ, ਕਿ ਸਾਨੂੰ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਹੈ ਠੀਕ ਆ।
ਹਾਂਜੀ-ਹਾਂਜੀ।
ਸਵਾਸਥ ਦਾ ਧਿਆਨ ਰੱਖਣਾ, ਸਾਨੂੰ ਆਪਣੇ ਸਵਾਸਥ ਦੇ ਨਾਲ ਛੇੜਛਾੜ ਨਹੀਂ ਕਰਨੀ ਠੀਕ ਆ, ਇਹ ਨੀ ਹੈ ਕਿ, ਆਪਾਂ ਸਵਾਦ ਦੇ ਚੱਕਰ ਚ ਗ਼ਲਤ ਮਲਤ ਚੀਜ਼ਾਂ
ਹਾਂਜੀ-ਹਾਂਜੀ-ਹਾਂਜੀ ਮਤਲਬ ਜੰਕ ਫੂਡ। ਸਾਨੂੰ ਪੱਕਾ ਹੀ ਬੰਦ ਕਰ ਦੇਣਾ ਚਾਹੀਦਾ ਨਾ, ਇਹ ਤੁਹਾਡੇ ਸਰੀਰ ਨੂੰ ਬਿਲਕੁਲ ਸਭ ਤੋਂ ਜ਼ਿਆਦਾ ਖ਼ਰਾਬ ਕਰਦੇ।
ਹਾਂਜੀ-ਹਾਂਜੀ, ਬਾਹਰ ਦੀ ਚੀਜ਼ਾਂ ਨਾ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਤਾਂ ਬੱਚੇ ਆਹ ਗੱਲ ਨੂੰ ਸਮਝਦੇ ਨੀ ਹੈਗੇ। ਕਿ ਕਿੰਨੀ ਨੁਕਸਾਨ ਕੁਝ ਆ ਰਹੀ ਹੈ, ਸਾਡੇ ਸਰੀਰ ਨੂੰ।
ਬਾਹਰ ਜੰਕ ਫੂਡ ਦੀਆਂ ਰੇਹੜੀਆਂ ਤਾਂ ਖਲੋਤੇ ਹੁੰਦੇ ਆ, ਬੱਚੇ ਮੰਨਦੇ ਹੀ ਨਹੀਂ।
ਹਾਂਜੀ, ਹਾਂਜੀ, ਉਹ ਤਾਂ ਹੈ ਹੀ, ਤਾਂ ਬੱਚਿਆਂ ਨੂੰ ਵੀ ਇਹੀ ਸ਼ਿਕਸ਼ਾ ਦੇਣੀ। ਚਾਹੀਦੀ ਹੈ ਸਾਡੇ ਆਸ ਪਾਸ ਦੇ, ਜਿੰਨੇ ਵੀ ਲੋਕੀ ਨੇ ਉਹਨਾਂ ਨੂੰ ਵੀ ਸਮਝਾਣਾ ਚਾਹੀਦਾ ਹੈ ਕਿ, ਤੁਸੀਂ ਆਪਣਾ ਸਰੀਰ ਕਮਜ਼ੋਰ ਨਹੀਂ ਬਣਾਉਣਾ ਤੁਸੀਂ ਆਪਣਾ ਸਰੀਰ ਤਾਕ ਤਾਕਤਵਰ ਬਣਾਉਣਾ ਹੈ, ਤੇ ਤਾਕਤਵਰ ਤੁਹਾਡਾ ਸਰੀਰ ਚੀਜ਼ ਨਾਲ ਹੀ ਬਣ ਸਕਦਾ ਹੈ, ਜੇ ਤੁਸੀਂ ਤੰਦਰੁਸਤ ਭੋਜਨ ਕਰੋਗੇ ਹਨਾ। ਤੁਸੀਂ ਸੰਤੁਲਿਤ ਭੋਜਨ ਕਰੋਗੇ, ਜਿਹਦੇ ਚ ਵਿਟਾਮਿਨ ਹੋਣਗੇ ਪ੍ਰੋ ਟੀਨ ਹੋਣਗੇ ਦਾਲਾ ਖਾਓ ਸਬਜ਼ੀਆਂ ਖਾਓ, ਆਹ ਚੀਜ਼ਾਂ ਸਾਨੂੰ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਹੈ।
ਹਾਂਜੀ-ਹਾਂਜੀ। ਪਤਾ ਕੀ ਆਪ ਅਸੀਂ-ਅਸੀਂ ਖਾਵਾਂਗੇ, ਤੇ ਫੇਰ ਹੀ ਸਾਡੇ ਬੱਚੇ ਖਾਣਗੇ ਨਾ।
ਹਾਂਜੀ, ਹਾਂਜੀ, ਦੇਖੋ ਸ਼ੁਰੂਆਤ ਤੇ ਪਹਿਲਾਂ ਸਾਨੂੰ ਹੀ ਕਰਨੀ ਪਏਗੀ। ਬਿਲਕੁਲ ਸਹੀ ਕਹਿ ਰਹੇ ਹੋ, ਭਰਾ ਜੀ ਭਰਾ ਜੀ ਤੁਸੀਂ ਬਿਲਕੁਲ ਕੁ ਸਹੀ ਗੱਲ ਕਹਿ ਰਹੇ ਹੋ, ਸ਼ੁਰੂਆਤ ਸਾਨੂੰ ਆਪਣੇ ਤੋਂ ਹੀ ਕਰਨੀ ਪੈਣੀ ਹੈ।
ਹਾਂਜੀ-ਹਾਂਜੀ।
ਕਿਉਂਕਿ ਆਪਾਂ
ਫੇਰ ਹੀ ਅਸੀਂ ਆਪਣੇ ਬੱਚਿਆਂ ਨੂੰ ਵੀ ਦ ਦੱਸਾਂਗੇ, ਵੀ ਏਦਾਂ ਤੁਸੀਂ ਤੰਦਰੁਸਤ ਭੋਜਨ ਖਾਓਗੇ, ਤੇ ਫੇਰ ਹੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ।
ਬਿਲਕੁਲ ਸਹੀ ਗੱਲ ਹੈ, ਤਾਂ ਮੈਂ ਤਾਂ ਰੋਜ਼ ਮਤਲਬ ਕਿ ਸਵੇਰੇ ਮੈਂ ਅਹ ਖਾਂਦੀ ਹਾਂ, ਚਿੱਲਾ ਬਣਾ ਲੈਂਦੀ ਹਾਂ ਠੀਕ ਆ।
ਹਾਂਜੀ, ਹਾਂਜੀ।
ਚਿਲੇ ਚ ਵੀ ਮੈਂ ਹਰੀ ਸਬਜ਼ੀਆਂ ਪਾਨੀ ਆ ਠੀਕ ਆ, ਪਿਆਜ ਵੀ ਹੋ ਗਏ। ਟਮਾਟਰ ਹੋ ਗਏ ਪਨੀਰ
ਹਾਂਜੀ।
ਨਾਲੇ ਮੈਂ, ਦੁੱਧ ਦਾ ਗਿਲਾਸ ਜ਼ਰੂਰ ਲੈਂਣੀ ਹਾਂ, ਠੀਕ ਆ, ਫਿਰ ਉਹਦੋਂ ਬਾਅਦ ਨ ਅੱਠ ਵਜੇ, ਮੈਂ ਪੂਰੇ ਆਪਣਾ ਨਾਸ਼ਤਾ ਕਰ ਲੈਂਣੀ ਆ। ਆਹ ਵੀ ਦੇਖੋ, ਏਕ ਸੰਤੁਲਿਤ ਭੋਜਨ ਦੀ ਸਭ ਤੋਂ ਵੱਡੀ ਗੱਲ ਹੈ, ਕਿ ਸਾਨੂੰ ਆਪਣੀ ਰੋਟੀ ਟਾਈਮ ਸਿਰ ਖਾਣੀ ਚਾਹੀਦੀ ਹੈ। ਅੱਜ ਕੱਲ੍ਹ ਲੋਕੀ ਕੀ ਕਰਦੇ ਆ, ਨਾਸ਼ਤਾ ਗਿਆਰਾਂ ਵਜੇ ਹੋਰ ਆ ਰਿਹਾ ਰੋ ਏ ਦਾ ਕੁਛ ਪਤਾ ਨਈ, ਤੇ ਰਾਤ ਦੀ ਰੋਟੀ ਬਾਰਾਂ ਬਾਰਾਂ ਵਜੇ ਖਾ, ਲਈ ਉਹ ਵੀ ਸਰੀਰ ਨੂੰ ਖ਼ਰਾਬ ਕਰਦਾ
ਹਾਂਜੀ, ਇੱਕ ਟਾਈਮ ਟਾਈਮ ਹੁੰਦਾ, ਇਹਦਾ ਵੀ ਜਿੱਦਾਂ ਸਵੇਰ ਦੀ ਰੋਟੀ ਆਪਾਂ ਨੌ ਵਜੇ ਖਾ ਲਈਏ, ਫੇਿਰ ਵੀ ਠੀਕ ਹੈਗੀ ਅੱਠ ਵਜੇ ਖਾ ਲਈਏ, ਫਿਰ ਵੀ ਠੀਕ ਹੈਗੀ ਜੇ, ਠੀਕ ਹੈ ਦੁਪਹਿਰ ਦੀ, ਰੋਟੀ ਇੱਕ ਦੋ ਇੱਕ ਵਜੇ ਤੋਂ ਲੈ ਕੇ ਦੋ ਵਜੇ ਦੇ ਵਿੱਚ--ਵਿੱਚ ਆਪਾਂ ਖਾ ਲਈਏ, ਤਾਂ ਕਿ ਸਾਡੀ ਪਚਨ ਜੋਗੀ, ਵੀ ਹੋ ਜਾਵੇ।
ਸਹੀ ਗੱਲ ਹੈ, ਤੇ ਰਾਤ ਦੀ ਵੀ ਸਾਨੂੰ ਰਾਤ ਦਾ ਵੀ, ਸਾਨੂੰ ਇਹੀ ਹੋਣਾ ਚਾਹੀਦਾ ਕਿ, ਰਾਤ ਦੀ ਰੋਟੀ ਕਿ ਸਾਨੂੰ, ਟਾਈਮ ਸਿਰ ਖਾ ਲੈਣੀ ਚਾਹੀਦੀ ਏ। ਜੇ ਰਾਤ ਦੀ ਰੋਟੀ, ਆਪਾਂ ਟਾਈਮ ਫਿਰ ਖਾ, ਲਾਂਗੇ ਤੇ ਉਹਦੋਂ ਬਾਅਦ ਕੀ ਹੁੰਦਾ, ਕਿ ਬੰਦਾ, ਮਾੜੀ ਮੋਟੀ ਥੋੜ੍ਹੀ ਸੈਰ ਕਰ, ਲੈਂਦਾ ਠੀਕ ਹੈ, ਉਦੋਂ ਬਾਅਦ ਰਾਤ ਨੂੰ ਇੱਕ ਦੁੱਧ ਦਾ ਗਿਲਾਸ ਲੈ ਲਓ
ਹਾਂਜੀ ਹਾਂਜੀ,।
ਹੈ ਨਾ
ਹਾਂਜੀ, ਦੁੱਧ ਤੇ ਭਾਜੀ ਬਹੁਤ ਪੀਣਾ ਚਾਹੀਦਾ, ਦੁੱਧ ਤੇ ਪੀਣਾ ਚਾਹੀਦਾ
ਅੱਛਾ
ਇਹੋ ਹੀ, ਸਾਡੇ ਸਰੀਰ ਚ ਕੈਲਸ਼ੀਅਮ ਦੀ ਹਾਂਜੀ ਹਾਂਜੀ ਕੈਲਸ਼ੀਅਮ ਵਧਾ ਦਿੰਦਾ, ਸਾਡੇ ਸਰੀਰ ਨੂੰ।
ਹਾਂਜੀ, ਤਾਂ ਤਾਕਤ ਵੀ ਦਿੰਦਾ
ਹਾਂਜੀ, ਹੱਡੀਆਂ ਵੀ ਮਜ਼ਬੂਤ, ਕਰਦਾ ਹੈ ਜੀ
ਹਾਂਜੀ ਹਾਂਜੀ ਤਾਂ ਬਸ ਮੈਂ ਇਹੀ ਸੋਚ ਰਹੀ ਸੀ, ਕਿ ਤੁਹਾਡੇ ਨਾਲ ਆਹ, ਗੱਲਬਾਤ ਕਰਾਂ ਭੋਜਨ ਬਾਰੇ, ਤਾਂ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਆ ਗੱਲ, ਕਰਕੇ
ਨਹੀਂ, ਵਧੀਆ ਵਧੀਆ ਤੁਸੀਂ ਵਧੀਆ ਕਰਤਾ, ਅਸੀਂ ਵੀ ਆਪਣੇ ਬੱਚਿਆਂ ਨੂੰ, ਰੋ ਰੋਜ਼ ਦੁਧ, ਦਵਾਾਂ ਕਰਾਂਗੇ ਰੋਜ਼
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ
ਅੰਬ ਦੇ ਬਾਗ